ਹੈਲੋ?
ਹੈਲੋ?
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਹੋਰ ਕਿਵੇਂ ਹੋ?
ਵਧੀਆ, ਜੀ ਵਧੀਆ, ਤੁਸੀਂ ਦੱਸੋ ਕਿਵੇਂ ਹੋ?
ਠੀਕ ਹੈ ਵਧੀਆ।
ਹੋਰ ਕੀ ਕਰਦੇ ਸੀਗੇ?
ਮੈਂ ਮੈਂ ਤਾਂ। ਓਥੋਂ ਆਈ ਸੀ, ਇਥੋਂ ਆਪਣੀ ਬੁਟੀਕ ਤੋਂ ਆਈ ਸੀ।
ਅੱਛਾ, ਜੀ ਅੱਛਾ, ਓਕੇ ਬੂਟੀਕ 'ਚ ਕੰਮ ਕਰ ਦਿੰਦੇੇ ਤੁਸੀਂ?
ਹਾਂਜੀ।
ਅੱਛਾ।
ਹਾਂਜੀ।
ਓਕੇ।
ਨਾ ਮਤਲਬ ਬੁਟੀਕ ਤੇ ਮੈਂ ਆਪਾਂ ਲੱਗੇ ਹੋਏ ਹੈਗੇ ਮੈਂ ਲੱਗੀ ਹੋਈ ਹਾਂ। ਤੇ ਫਿਰ ਆਪਣਾ ਆਪਦਾ ਪ੍ਰਕਿਰਿਆ ਨਹੀਂ ਹੈਗਾ ਗਾ ਵੈਸੇ।
ਅੱਛਾ ਜੀ, ਅੱਛਾ, ਅੱਛਾ।
ਤੇ ਮੈਂ ਤਾਂ ਟ੍ਰੇਨਿੰਗ ਵਗੈਰਾ ਲੈਨੀ ਹੈਗੀ ਅਜੇ।
ਅੱਛਾ ਜੀ, ਅੱਛਾ ਵੀ ਸਟੱਡੀ ਕਰਦੇ ਹੋ ਤੁਸੀਂ?
ਹਾਂਜੀ, ਮੈਂ ਤਾਂ ਸਟੱਡੀ ਕਰਦੀ ਹਾਂ ਨਾਲ ਨਾਲ ਪ੍ਰੋਫੈਸ਼ਨਲ ਟੀਚਰ ਤੋਂ ਟ੍ਰੇਨਿੰਗ ਲੈ ਰਹੀ ਹਾਂ।
ਅੱਛਾ ਜੀ, ਅੱਛਾ, ਵਧੀਆ ਗੱਲ ਆ ਫਿਰ ਤਾਂ।
ਹਾਂਜੀ।
ਫਿਰ ਕੀ ਸਿੱਖਦੇ ਹੋ ਜੀ ਉੱਥੇ? ਮੈਂ ਤਾਂ ਬਸ ਇੱਕ ਹਾਂਜੀ
ਮੈਂ ਤਾਂ ਮਤਲਬ ਆਪਣੇ ਸੂਟ ਸਟਿਚ ਕਰਦੀ ਆਗੀ। ਸਿੰਪਲ ਲਾਈਨਿੰਗ ਵਾਲੇ ਏਦਾਂ ਦਾ ਹਾਂ। ਡਿਜ਼ਾਇਨ ਮਤਲਬ ਅਲੱਗ ਅਲੱਗ ਤਰ੍ਹਾਂ ਦੀਆਂ ਸਲਵਾਰਾਂ ਵਗੈਰਾ। ਤੇ ਆਪਣੇ ਅਲੱਗ ਅਲੱਗ ਤਰ੍ਹਾਂ ਦੇ ਕਮੀਜ਼ਾਂ ਦੇ ਡਿਜ਼ਾਇਨ ਗਲਿਆਂ ਦੇ ਡਿਜਾਇਨ ਵਗੈਰਾ ਬਣਾਨੇ ਆ। ਹਾਂ ਨਿਊ ਨਿਊ ਟਰੈਂਡ ਦੇ ਸਿੱਖ ਰਹੇ ਆ ਹਜੇ।
ਹਾਂਜੀ, ਹਾਂਜੀ, ਵਧੀਆ ਗੱਲ ਹੈ।
ਮੈਂ ਤਾਂ ਵੈਸੇ ਸ਼ੌਂਕ ਵਜੋਂ ਵੀ ਸਿੱਖ ਰਹੀ ਹਾਂ ਮੇਰਾ ਕੋਈ ਏਡਾ ਖਾਸ ਗੱਲ ਹੈ ਨੀ।
ਹਾਂ ਜੀ ਅੱਛਾ ਅੱਛਾ ਹਾਂਜੀ ਬਾਕੀ ਉਹ ਇੰਟਰਨਸ਼ਿਪ ਵੀ ਹਨਾ ਕਈਆਂ ਦੇ ਕਹਿੰਦੇ ਹੁੰਦੇ ਵੀ ਇੰਟਰਨਸ਼ਿਪ ਲਈ ਲੱਗੋ ਤੁਸੀ। ਵੀ ਉਹਦਾ ਸਰਟੀਫਿਕੇਟ ਚਾਹੀਦਾ ਹੁੰਦਾ।
ਅੱਛਾ ਹਾਂ-ਹਾਂ ਮੈਂ ਉਹ ਮਤਲਬ ਇੰਟਰਨਸ਼ਿਪ ਵਾਸਤੇ ਲੱਗੀ ਹੋਈ ਆ ਗੀ। ਮਤਲਬ ਸਾਡੇ ਮਤਲਬ ਕਾਲਜ ਵੱਲੋਂ ਹੀ ਹੈਗੀ ਹੈ ਗੀ। ਜਿਹੜੀ ਇੰਟਰਨਸ਼ਿਪ ਲੱਗੀ ਹੋਈ ਆ ਵੀ ਹਾਂ।
ਓਕੇ।
ਗਰਮੀ ਦੇ ਕਾਰਨ ਲੋਕਾਂ ਦਾ ਬਹੁਤ ਬੁਰਾ ਹਾਲ ਹੋਇਆ ਪਿਆ। ਬੁਟੀਕ ਚ ਵੀ ਜਾਣ ਨੂੰ ਜੀਅ ਨੀ ਕਰਦਾ ਹੈਗਾ ਗਾ ਹੁਣ
ਸਹੀ ਗੱਲ ਹੈ ਜੀ ਗਰਮੀ ਦਾ ਤਾਂ ਬਹੁਤ ਗਮ ਚੱਕਿਆ ਪਿਆ। ਮੈਂਮ ਵੀ ਹੁਣ ਮੈਨੂੰ ਘਰੇ ਇਹ ਕਹਿੰਦੇ ਵੀ ਚਲੋ ਕੋਈ ਕਿਤੇ ਘੁੰਮੋ ਫਿਰ ਆਉਂ ਆ ਹਨਾ ਕੋਈ ਇੱ ਗੁਰੂ ਘਰ ਵਗੈਰਾ ਕਿਤੇ ਜਾ ਆ ਵੀ ਛੁੱਟੀਆਂ ਖ਼ਤਮ ਹੋ ਜਾਣਗੀਆਂ ਫੇਰ ਬੱਚੇ ਸਕੂਲ ਜਾਣ ਲੱਗ ਜਾਣਗੇ। ਹੈ ਵੀ ਕਹਿੰਦੇ ਨੇ ਵੀ ਗਰਮੀ ਤਾਂ ਬਹੁਤ ਜ਼ਿਆਦਾ ਹੈਗੀ ਕਿੱਥੇ ਜਾਈਏ। ਮ ਮਨ ਤਾਂ ਕਰਦਾ ਨੀ ਕਿਤੇ ਜਾਣ ਨੂੰ ਘਰੇ ਤਾਂ ਰੋਟੀ ਖਾਣ ਨੂੰ ਮਨ ਨੀ ਕਰਦਾ।
ਹਾਂ ਗਰਮੀ ਇੰਨੀੇ ਕੀ ਕਰੋਂਗੇ ਘੁੰਮ
ਹਾਂਜੀ ਸਹੀ ਗੱਲ ਆ। ਵੀ ਮਤਲਬ ਆਪਦਾ ਮਨ ਹੀ ਨੀ ਕਰਦਾ ਨਾ ਵੀ ਕਿਤੇ ਜਾਈਏ ਬਿਲਕੁਲ ਵੀ ਨੀ ਮਨ ਕਰਦਾ। ਦੋ ਨੇ ਜੀ। ਇੱਕ ਮੇਰਾ ਅਹ ਛੇ ਸਾਲ ਦਾ ਬੇਟਾ ਗਿਆ ਜੀ ਇੱਕ ਛੋਟਾ ਬੇਟਾ ਮੇਰਾ ਢਾਈ ਕੁ ਸਾਲ ਦਾ। ਹਾਂਜੀ ਹ ਹਾਂਜੀ-ਹਾਂਜੀ ਬਸ ਜਾਂ ਫਿਰ ਮੈਂ ਟਿਊਸ਼ਨ ਵਗੈਰਾ ਪੜ੍ਹਾ ਦਿੰਦੀ ਆ ਜ ਚਲੋ ਫ੍ਰੀ ਟਾਈਮ ਹੁੰਦਾ ਹਨਾ। ਹਾਂਜੀ ਹਾਂਜੀ ਵੀ ਬਸ ਐ ਜਿ ਹੋ ਜਾਂਦਾ ਵੀ ਚਲੋ ਹਾਂਜੀ-ਹਾਂਜੀ ਵੀ ਮਤਲਬ ਜਿਵੇਂ ਨਰਸਰੀ ਕਲਾਸ ਦੇ ਵਿੱਚੋਂ ਪੰਜ ਸੌ ਤੋਂ ਫੀਸ ਸ਼ੁਰੂ ਹੋ ਜਾਂਦੀ ਹੈ। ਵੀ ਥਰਡ ਤੱਕ ਵੀ ਮਤਲਬ ਪੰਜ ਸੌ ਜਿਵੇਂ ਹੁਣ ਨਰਸਰੀ ਕਲਾਸ ਦਾ ਪੰਜ ਸੌ ਹੋ ਗਿਆ। ਐਲ ਕੇ ਜੀ ਦਾ ਸਾਢੇ ਪੰਜ ਸੌ, ਯੂ ਕੇ ਜੀ ਦਾ ਛੇ ਸੌ। ਫਸਟ ਦਾ ਸਾਢੇ ਛੇ ਸੌ, ਸੈਕਿੰਡ ਦਾ ਸੱਤ ਸੌ। ਤੇ ਥਰਡ ਦਾ ਵੀ ਸੱਤ ਸੋ ਉਸ ਤੋਂ ਬਾਅਦ ਜਦੋਂ ਫੋਰਥ ਤੋਂ ਕਲਾਸਾਂ ਸ਼ੁਰੂ ਹੋ ਜਾਂਦੀਆਂ ਉਹ ਆਪਾਂ ਸਬਜੈਕਟ ਵਾਈਜ ਲੈ ਲੈਦੇ ਹਾਂ ਵੀ ਸੌ ਰੁਪਇਆ ਪਰ ਸਬਜੈਕਟ। ਤਾਂ ਕਰਕੇ ਵੀ ਕਿਉਂਕਿ ਹੁਣ ਜਿਹੜੇ ਨਰਸਰੀ ਕਲਾਸ ਦੇ ਬੱਚੇ ਹੁੰਦੇ ਉਹਨਾਂ ਤੇ ਜਾਦਾ ਬੇਮੱਥਾ ਵਸਦਾ ਕਿਉਂਕਿ ਉਹ ਬੱਚੇ ਛੇਤੀ ਸਮਝਦੇ ਨੀ ਹੈਗੇ।